ਹੈਲੋ।
ਸਤਿ ਸ਼੍ਰੀ ਅਕਾਲ ਜੀ।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
ਠੀਕ ਹੈ ਜੀ, ਤੁਸੀਂ ਸੁਣਾਓ?
ਬਸ ਵਧੀਆ, ਤੁਸੀਂ ਦੱਸੋ ਸਿਹਤ ਕਿੱਦਾਂ ਠੀਕ ਹੈ।
ਹਾਂ ਵਧੀਆ-ਵਧੀਆ।
ਹਾਂਜੀ, ਮੈਂ ਨਾ ਐਕਚੁਲੀ ਅ ਗੱਲ ਕਰਨੀ ਸੀ ਕਿ ਬੱਚੇ ਅੱਜ-ਕੱਲ੍ਹ ਨਾ ਜੰਕ ਫੂਡ ਬਹੁਤ ਖਾਣ ਲੱਗ ਗਏ ਆ।
ਹਾਂ।
ਕਿ ਸਿਹਤ ਕਿੰਨਾ ਉਹ ਕਰ ਰਿਹਾ ਨਾ ਕਿ ਇਫੈਕਟ ਕਰ ਰਿਹਾ ਵਾ ਕਿ ਆਪਾਂ ਨੋਰਮਲ ਰੋਟੀ ਕੀ ਸਬਜ਼ੀ ਨਹੀਂ ਖਾ ਕੇ ਤੇ ਆਪਾਂ ਜੰਕ ਫੂਡ ਜ਼ਿਆਦਾ ਜਾ ਰਿਹੇਹਾ ਹਨਾ, ਇਹਦੇ ਨਾਲ ਆਪਣੀ ਸਿਹਤ ਤੇ ਕੀ ਅਸਰ ਪੈ ਰਿਹਾ।
ਬਹੁਤ ਖਰਾਬ ਅਸਰ ਪੈ ਰਿਹਾ, ਤਾਂਹੀ ਤੇ ਬਿਮਾਰੀਆਂ ਦੀਆਂ ਵੱਧ ਗਈਆਂ।
ਹਾਂਜੀ-ਹਾਂਜੀ।
ਬੱਚਿਆਂ ਨੂੰ ਧਿਆਨ ਰੱਖਣਾ ਚਾਹੀਦਾ। ਦੇਖੋ ਸ਼ਾਮ ਨੂੰ ਰੇਹੜੀਆਂ ਦਾ ਕਿੰਨਾ ਰਸ਼ ਲੱਗਾ ਹੁੰਦਾ ਐ। ਬਰਗਰ, ਗੋਲ ਗੱਪੇ, ਟਿੱਕੀਆਂ ਸਭ ਖਾਈ ਜਾ। ਇਹ ਵੀ ਨੀ ਕਹਿੰਦੇ ਧੋੜ ਮਿੱਟੀ ਕਿੰਨੀ ਉੱਡਦੀ ਪਈ ਹੈ ਉਹਨਾਂ ਦੇ
ਬਿਲਕੁਲ-ਬਿਲਕੁਲ, ਉਹ ਗੰਦੇ ਹੱਥ ਵੀ ਵਰਤ ਰਹੇ ਨੇ ਨਾ ਨਕਲੀ ਅੱਜ-ਕੱਲ ਅੱਜ-ਕੱਲ੍ਹ ਨਕਲੀ ਸਮਾਨ ਵਿੱਚ ਕਿੰਨਾ ਆ ਗਿਆ। ਮੱਖਣ ਵੀ ਨਕਲੀ ਆ ਰਿਹਾ ਵਾ ਹਨਾ, ਲੋਕੀ ਜੋ ਸਮਾਨ ਵਰਤਦੇ। ਵੀ ਕਿੰਨੀ ਮਿਲਾਵਟ ਹੋ ਰਹੀ ਹੈ।
ਹਾਂਜੀ-ਹਾਂਜੀ।
ਅੱ।
ਤੁਹਾਡੀ ਨਾ ਆਵਾਜ਼ ਬੜੀ ਸਲੋਲੀ ਆ ਰਹੀ ਹੈ ਕੱਟ ਕੱਟ ਕੇ ਜਾ
ਮੈਂ ਕਿਹਾ ਮੈਂ ਮੋਸਟਲੀ ਘਰ ਬਣਾ ਦਿੰਨੀ ਆ ਏਦਾਂ ਦੀਆਂ ਚੀਜ਼ਾਂ ਸਾਰੀਆਂ।
ਹਾਂਜੀ-ਹਾਂਜੀ ਤੁਸੀਂ ਕੀ ਕੀ ਬਣਾ ਲੈਂਦੇ ਹੋ ਘਰ ਦੇ ਵਿੱਚ ਹਨਾ।
ਮੈਂ ਬਰਗਰ ਵੀ ਬਣਾ ਦਿੰਦੀ ਆ, ਫਰਾਈਜ਼ ਬਰਗਰ। ਉਹ ਬੰਦ ਮਿਲ ਜਾਂਦੇ ਆ ਨਾ। ਤੇ ਹਾਂ ਟਿੱਕੀਆਂ ਵੀ ਮਿਲ ਜਾਂਦੀਆਂ। ਘਰ ਸਫ਼ਾਈ ਨਾਲ ਫਰਾਈ ਕਰਕੇ ਵਿੱਚ ਸੈਲਡ ਲਗਾ ਕੇ ਪੁਦੀਨੇ ਦੀ ਚਟਨੀ ਲਗਾ ਦੇ ਦੀ ਐ ਘਰ ਦੀ ਬਣੀ, ਚਟਨੀਆਂ ਹੀ ਜ਼ਿਆਦਾ ਖ਼ਰਾਬ ਕਰਦੀਆਂ ਬਾਜ਼ਾਰ ਦੀਆਂ।
ਸਹੀ ਗੱਲ ਆ, ‌ ਇੱਕ ਮੋਮੋਜ਼ ਦੇ ਨਾਲ ਆਂਦੀ ਨਾ ਲਾਲ ਚਟਨੀ ਆਂਦੀ ਹੈ ਤੇ ਮੱਖੀ ਲਾਲ ਮਿਰਚ ਵਾਲੀ, ਉਹ ਬਹੁਤ ਉਹ ਬਹੁਤ ਖ਼ਰਾਬ ਕਰਦੀ ਹੈ ਪੇਟ ਨੂੰ।
ਬਿਲਕੁਲ-ਬਿਲਕੁਲ ਘਰ ਦਾ ਬਣਿਆ ਖਾਣਾ ਖਾਣਾ ਚਾਹੀਦਾ। ਬੱਚਿਆਂ ਨੂੰ ਸਾਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ, ਰਹੀਆਂ ਸਬਜ਼ੀਆਂ ਸਾਰੀਆਂ।
ਬਿਲਕੁਲ। ਹਾਂਜੀ, ਤੁਸੀਂ ਚਟਨੀ ਕਿਵੇਂ ਬਣਾਦੇ ਹੋ ਪੁਦੀਨੇ ਦੀ?
ਚਟਨੀ ਪੁਦੀਨਾ, ਧਨੀਆ, ਪਿਆਜ ਘੱਟ ਪਾਂਦੀ ਆ। ਇੱਕ ਜਾਂ ਦੋ ਪਿਆਜ ਛੋਟੇ-ਛੋਟੇ ਤੇ ਵਿੱਚ ਮੈਂ ਥੋ ਦੋ-ਤਿੰਨ ਕਲੀਆਂ ਲਸਣ ਦੀਆਂ।
ਅੱਛਾ ਜੀ।
ਤੇ ਥੋੜਾ ਜਿੰਨਾ ਅਦਰਕ ਨਿੰਬੂ ਤੇ ਹਾਂ, ਅਹ ਨਮਕ, ਅਨਾਰ ਦਾਨਾ ਤੇ ਹਰੀਆਂ ਮਿਰਚਾਂ।
ਅੱਛਾ ਜੀ।
ਹਰੀਆਂ ਮਿਰਚਾਂ ਤਿੰਨ-ਚਾਰ ਪਾ ਦਿੰਦੀ ਆ। ਤੇ ਥੋੜ੍ਹੀ ਜਿਹੀ ਵਿੱਚ ਨਾ, ਨਈ ਮੈਂ ਟਮਾਟਰ ਨਹੀਂ ਪਾਂਦੀ। ਨਿੰਬੂ ਪਾ ਲਿਆ ਨਾ ਖੱਟੇ ਲਈ, ਹਾਂ। ਤੇ ਚੀਨੀ ਪਾਨੀ ਹਾਂ ਨਿੰਬੂ ਤੇ ਚੀਨੀ ਨਾਲ ਕੀ ਹੈ ਕਿ ਇਹਦਾ ਨਾ ਰੰਗ ਨੀ ਬਦਲੇਗਾ ਗ੍ਰੀਨ ਹੀ ਰਹੇਗਾ ਰੰਗ।
ਅੱਛਾ। ਹਾਂ ਮੈਂ ਜੋ ਬਣਾਉਂਦੀ ਹਾਂ ਨਾ ਉਹ ਪਹਿਲਾਂ ਤਾਂ ਗ੍ਰਰੀਨ ਹੁੰਦੀ ਹੈ ਹਲਕੇ ਰੰਗ ਦੀ ਹੁੰਦੀ ਹੈ ਫੇਿਰ ਉਹ ਬਾਅਦ ਚ ਫਰਿੱਜ ਰੱਖੋ ਤਾਂ ਫੇਰ ਉਹ ਡਾਰਕ ਹਰਾ ਰੰਗ ਹੋ ਜਾਂਦਾ ਨਾ ਉਹਦਾ। ਹਾਂ ਬਰਾਉਨ ਜਿ ਹੁੰਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ।
ਏਦਾਂ ਜਦੋਂ ਤੁਸੀਂ ਇੱਕ ਚਮਚ ਵਿੱਚ ਚੀਨੀ ਦਾ ਪਾ ਦੋਗੇ ਨਾ ਤੇ ਉਹ ਫੇਰ ਰੰਗ ਨੀ ਉਹਦਾ ਚੇਂਜ ਹੁੰਦਾ। ਆਪਾਂ ਜਦੋਂ ਪਾਲਕ ਪਨੀਰ ਵੀ ਬਣਾਉਦੇ ਹਾਂ ਨਾ ਪਾਲਕ ਦੇ ਵਿੱਚ। ਉਬਾਲਣ ਲੱਗਿਆ ਜੇਕਰ ਇੱਕ ਚਮਚ ਚੀਨੀ ਪਾ ਦੋ ਫੇਰ ਉਹ ਰੰਗ ਨਹੀਂੀ ਬਦਲਦਾ ਪਾਲਕ ਦਾ ਗ੍ਰਰੀਨ ਨ ਰਹੇਗਾ।
ਅੱਛਾ ਜੀ ਮੈਨੂੰ ਨੀ ਪਤਾ ਸੀਗਾ ਨਵੀਂ ਚੀਜ਼ ਤੁਸੀਂ ਦੱਸੀ ਹੈ ਹਾਂਜੀ।
ਹਾਂ ਖੰਡ ਜ਼ਰੂਰ ਪਾ ਦੇਣੀ ਚਾਹੀਦੀ ਉਹਦੇ ਨਾਲ ਰੰਗ ਨਹੀਂ ਬਦਲਦਾ।
ਅੱਛਾ ਜੀ।
ਹੋਰ ਤੁਸੀਂ ਕੀ ਵਧੀਆ ਬਣਾ ਲੈਂਦੇ ਹੋ।
ਮੈਂ ਵੀ ਚਟਨੀ ਬਣਾਉਾਨਦੀ ਹਾਂ ਪਰ ਮੇਰੀ ਡਿਫਰੈਂਟ ਸਟਾਈਲ ਹੁੰਦੀ ਆ ਜਿਵੇਂ ਤੁਸੀਂ ਪਾਉਂਦੇ ਹੋ ਨਾ। ਮੈਂ ਪੁਦੀਨਾ ਲੈਨੀ ਹਾਂ ਧਨੀਆ ਲੈ ਲੈਂਨੀ ਹਾਂ। ਵਿੱਚ ਹਾਂ ਪਿਆਜ ਇੱਕ ਇੱਕ ਗੰਡਾ ਪਿਆਜ ਦਾ ਲੈ ਲੈਂਨੀ ਆ ਤੇ ਟਮਾਟਰ ਪਾਉਨੀ ਹਾਂ ਤੇ ਉਹਦੇ ਵਿੱਚ ਲਸਣ ਅਦਰਕ ਲਾਲ ਹਰੀ ਮਿਰਚਾਂ ਨਮਕ ਤੇ ਮੈਂ ਟੈਮਰਿਡ ਪਾਉਦੀ ਹਾਂ ਇਮਲੀ ਇਮਲੀ। ਪਾ ਕੇ ਨਾ ਉਹਨੂੰ ਗ੍ਰਾਇੰਡ ਕਰ ਦਿੰਦੀ ਆਾਂ ਤੇ ਫੇਰ ਖੱਟਾ ਮਿੱਠਾ ਟੇਸਟ ਆਉਂਦਾ ਨਾ। ਵਧੀਆ ਬਣਦੀ ਹੈ ਇਹ ਮੈਨੂੰ ਚੰਗੀ ਹੁੰਦੀ ਆ ਇਹ ਮੈਨੂੰ ਐਕਚੁਲੀ ਨਾ ਮੈਂ ਉੱਧਰ ਗਈ ਸੀ ਨਾ ਹੈਦਰਾਬਾਦ ਵਾਲੇ ਸਾਈਡ ਤੇ ਉੱਥੇ ਮੈਨੂੰ ਕਿਸੇ ਨੇ ਦੱਸੀ ਸੀ। ਕਹਿੰਦੇ ਟੈਮਰਿੰਡ ਪਾ ਲੈਣਾ ਚਾਹੀਦਾ ਨਾ ਤੇ ਉਹਦੇ ਨਾਲ ਨਾ ਸਵਾਦ ਡਿਫਰੈਂਟ ਹੋ ਜਾਂਦਾ ਹੈਗਾ। ਫਿਰ ਮੈਂ ਤੋਂ ਪਤਾ ਲੱਗਾ ਸੀ ਟੈਮਰਿੰਡ ਪਾਣੀ ਫਿਰ ਮੈਂ ਉਸ ਤੋਂ ਬਾਅਦ ਟੈਮਰਿੰਡ ਪਾ ਕੇ ਬਣਾਉਣਾ ਸ਼ੁਰੂ ਕਰਤਾ।
ਹਮ ਨਹੀਂ ਮੈਂ ਨਾ ਇਮਲੀ ਦੀ ਚਟਨੀ ਬਣਾ ਕੇ ਰੱਖਦੀ ਹਾਂ। ਮਿੱਠੀ ਵਾਲੀ ਇਮਲੀ ਭਕੋ ਕੇ ਰੱਖ ਦੇਣੀ ਹੈ। ਤੇ ਤੇ ਫੇਰ ਉਹਨੂੰ ਅਹ ਪੈਨ ਚ ਪਾ ਕੇ ਨਾ। ਅਹ ਬੋਇਲ ਕਰ ਲੈਣਾ ਇਮਲੀ ਨੂੰ। ਪਾਣੀ ਜਿਹੜਾ ਵਾ ਭਿਗੋਇਆ ਨਾ ਜਿਹਦੇ ਚ ਉਹ ਪਾਣੀ ਬੋਆਇਲ ਕਰਕੇ ਉਹਦੇ ਵਿੱਚ ਸ਼ਕ ਰ ਜ਼ਾ ਗੁੜ ਪਾ ਦਿੰਦੀ ਹਾਂ।
ਠੀਕ ਹੈ ਜੀ।
ਤੇ ਫੇਿਰ ਹਲਕਾ ਜਿਹਾ ਰੰਗ ਪਾ ਦਿੰਦੀ ਹਾਂ। ਹਾਂ ਜਿਹੜਾ ਚਾਵਲਾਂ ਵਾਲਾ ਜਾਂ ਲੱਡੂਆਂ ਵਾਲਾ। ਐਵੇਂ ਮਾੜਾ ਜਿਹਾ ਪਾਉਂਦੀ ਹ ਰੰਗ ਉਹਦੇ ਨਾਲ ਕੀ ਹੁੰਦਾ ਹਾਂ ਬਹੁ ਉਸ ਤੋਂ ਵੀ ਘੱਟ ਬਿਲਕੁਲ ਹਲਕਾ ਜਿਹਾ ਰੰਗ ਪਾਉਦੀ ਹਾਂ। ਉਹਦੇ ਨਾਲ ਬਹੁਤ ਵਧੀਆ ਬਣ ਜਾਂਦੀ ਚਟਨੀ ਫੇਰ ਥੋੜਾ ਜਿਹਾ ਕੋਰਨ ਵੱਲ ਪਾਊਡਰ ਲੈ ਕੇ ਤੇ ਉਹਨੂੰ ਪਾਣੀ ਚ ਘੋਲ ਕੇ ਐਰਾਰੂਟ ਜਿਹਨੂੰ ਆਪਾਂ ਕਹਿੰਦੇ ਹਾਂ।
ਹਾਂਜੀ।
ਉਹ ਵੀ ਬਿਲਕੁਲ ਥੋੜਾ ਜਿਹਾ ਅੱਧਾ ਕੁ ਚਮਚ ਘੋਲ ਕੇ ਤੇ ਕੜਦੀ ਕੜਦੀ ਚ ਪਾ ਦੇਣਾ ਉਹਦੇ ਨਾਲ ਥੋੜ੍ਹੀ ਥਿੱਕ ਹੋ ਜਾਂਦੀ ਹੈ ਤੇ ਬਹੁਤ ਵਧੀਆ ਬਣ ਜਾਂਦੀ ਹੈ। ਢੋਕਲਾ ਵਗੈਰਾ ਖਾਣਾ ਹੋਵੇ ਇਹ ਇਮਲੀ ਦੀ ਚਟਨੀ ਨਾਲ।
ਹਾਂਜੀ ਹਾਂਜੀ ਹਾਂਜੀ ਤੁਸੀਂ ਡੋ ਤੁਸੀਂ ਡੋਕਲਾ ਬਣਾ ਲੈਂਦੇ ਆ।
ਹਾਂਜੀ ਡੋਕਲਾ ਵੀ।
ਮੈਨੂੰ ਨੀ ਮੈਨੂੰ ਨੀ ਆਉਂਦਾ ਹੈਗਾ।
ਮੈਂ ਥੋੜਾ ਬੇਸਣ ਥੋੜੀ ਸੂਜੀ ਤੇ ਵਿੱਚ ਜੇ ਨਮਕ ਅਹ। ਐਵੇਂ ਥੋੜ੍ਹੀ ਜਿਹੀ ਹਲਦੀ ਐਵੇਂ ਲਾਈਟ ਲੈਮਨ ਜਿਹਾ ਕਲਰ ਹੁੰਦਾ। ਢੋਕਲੇ ਦਾ ਪੀਲਾ ਜਿਹਾ ਨਹੀਂ ਹੁੰਦਾ ਰੰਗ ਤੇ ਫਿਰ ਉਹਦੇ ਵਿੱਚ ਨਮਕ ਕਾਲੀ ਮਿਰਚ ਤੇ ਇਨੋ ਪਾਉਣੀ ਹੈ। ਤੇ ਬੈਟਰ ਤਿਆਰ ਕਰ ਲੈਣਾ ਤੇ ਫੇਰ ਉਹਨੂੰ ਇੱਕ ਬੋਊਲ ਦੇ ਵਿੱਚ ਅ ਓਇਲ ਲਗਾ ਕੇ ਨਾ ਪਰੀਸਟ ਜਿਹਾ ਕਰਕੇ ਉਹਦੇ ਵਿੱਚ ਉਹ ਘੋਲ ਪਾ ਦੇਣਾ ਵੈ। ਸੋਰੀ ਦਹੀਂ ਦਹੀਂ ਨਾਲ ਘੋਲੀ ਦਾ ਦਹੀਂ ਵੀ ਪਾਈ ਦਾ। ਬੇਸਨ ਸੂਜੀ ਦਹੀਂ ਨਮਕ ਕਾਲੀ ਮਿਰਚ ਪਾ ਕੇ ਘੋਲ ਤਿਆਰ ਕਰ ਲਿਆ ਫੇਰ ਉਹ ਇੱਕ ਬਾਊਲ ਦੇ ਵਿੱਚ ਓਇਲ ਲਗਾਇਆ। ਉਹਦੇ ਵਿੱਚ ਉਹਨੂੰ ਪਾ ਤਾ ਘੋਲ ਨੂੰ ਤੇ ਫਿਰਰ ਮਾਈਕ੍ਰੋਵੇਵ ਚ ਸੱਤ ਅੱਠ ਮਿੰਟ ਦਾ ਟਾਈਮ ਲਗਾ ਦਾ
ਅੱਛਾ ਜੀ।
ਤੇ ਫੇਰ ਪੈਨ ਲੈਕੇ ਉਹ ਚ ਥੋੜਾ ਓਇਲ ਪਾਇਆ। ਕੜੀ ਪੱਤਾ ਪਾਣਾ ਅੱਠ ਦਸ ਕੜੀ ਪੱਤੇ ਤੇ ਹਰੀਆਂ ਮਿਰਚ ਜਾਂ ਅ ਚੀਰ ਫੜ ਕਰਕੇ ਨਾ ਸੈਂਟਰ ਤੋਂੋਂ'
ਅੱਛਾ ਜੀ।
ਹਰੀਆਂ ਮਿਰਚਾਂ ਰਾਈ ਅਹ ਥੋੜੀ। ਚੀਨੀ ਤੇ ਨਿੰਬੂ ਦਾ ਰਸ।
ਠੀਕ ਹੈ ਜੀ।
ਉਹ ਤੜਕਾ ਜਿਹਾ ਤਿਆਰ ਕਰ ਲੈਣਾ ਝੋਂਕ। ਜਿਹਨੂੰ ਕਹਿੰਦੇ ਨਾ ਝੋਂਕ ਤਿਆਰ ਕਰਨੀ ਹਾਂ। ਤੇ ਫੇਰ ਉਹ ਆਪਾਂ ਢੋਕਲੇ ਦੇ ਉੱਤੇ ਚਮਚ ਨਾਲ ਫੈਲਾ ਦੇਣੀ ਸਾਰੇ ਪਾਸੇ। ਬੜਾ ਵਧੀਆ ਟੇਸਟ ਆ ਜਾਂਦਾ ਫੇਰ ਉੱਤੇ ਭਾਵੇਂ ਧਨੀਆ ਵੀ ਪਾ ਦਊ।
ਹਾਂਜੀ ਹਾਂਜੀ।
ਹੂੰ ਪੋਹੇ ਵੀ ਬੜੇ ਵਧੀਆ ਬਨਾਂਦੀ ਹ ਪੋਹੇ। ਹੂੰ ਉਹੀ ਬਹੁਤ ਜ ਮੈਂ ਪਹਿਲੇ ਮੂੰਗਫਲੀ ਫਰਾਈ ਕਰ ਲੈਂਦੀ ਆਂ। ਉਹਨੂੰ ਪਾਸੇ ਰੱਖ ਕੇ ਫੇਰ ਉਹਦੇ ਚ ਹੀ ਕੜਾਹੀ ਚ ਹੀ ਆ। ਥੋੜ੍ਹੀ ਰਾਈ ਪਾਣੀ ਹੈ ਕੜੀ ਪੱਤਾ ਪਾਣਾ ਹੈ ਤੇ ਫੇਰ ਫ ਸਬਜ਼ੀਆਂ ਜਿਹੜੀਆਂ ਕੱਟੀਆਂ ਬਰੀਕ ਬਰੀਕ ਸ਼ਿਮਲਾ ਮਿਰਚ ਫਲੀਆਂ ਆਲੂ ਪਿਆਜ ਇਹ ਸਾਰਾ ਇਹ ਪਾ ਦੇਣੀ ਆ ਬਰੀਕ ਬਰੀਕ ਕੱਟਰੀਆਂ ਹੋਈਆਂ ਗਾਜਰ ਵੀ ਪਾ ਸਕਦੇ ਹਾਂ। ਤੇ ਫੇਰ ਆਪਾਂ ਅਹ ਜਦੋਂ ਸਬਜ਼ੀਆਂ ਫਰਾਈ ਹੋ ਜਾਂਦੀਆਂ ਨਮਕ ਮਿਰਚ ਚ ਹਲਦੀ ਪਾ ਦੇਣੀ ਐ।
ਤੇ ਫੇਰ ਢੱਕ ਰੱਖਦੇ ਨਾ ਸਲੋ ਸੇਕ ਤੇ ਸਬਜ਼ੀਆਂ ਗਲ ਜਾਂਦੀਆਂ ਤੇ ਫਿਰ ਜਦੋਂ ਦੇਖੋ ਵੀ ਸਬਜ਼ੀ ਗੱਲ ਗਈ ਹੈ ਆਲੂ ਪਿਆਜ ਗੱਲ ਗਏ ਐ। ਫੇਰ ਉਹ ਪੋਹੇ ਧੋ ਕੇ ਰੱਖੇ ਹੁੰਦੇ ਆ ਪੋਹੇ ਉਹ ਪਾ ਦੇਣੇ ਐ। ਤੇ ਫੇਰ ਨਾਲ ਹੀ ਮੂੰਗਫਲੀ ਪਾ ਦੇਣੀ ਐ ਫੇਰ ਨਿੰਬੂ ਨੀਚੋੜਨੇ ਉੱਤੇ ਦੋ ਤਿੰਨ
ਅੱਛਾ ਜੀ
ਨਿੰਬੁ ਨੂੰ ਨੀਚੋੜ ਦੇਨੇ ਪੋਹੇ ਦੇ ਵਿੱਚ ਤੇ ਨਾਲ ਫੇਰ ਧਨੀਆ ਸਪ੍ਰੇ ਕਰਦੇਣੇ
ਠੀਕ ਹੈ ਜੀ
ਤੇ ਉਹ ਬਹੁਤ ਵਧੀਆ ਬਣਦੇ
ਖੱਟੇ ਮਿੱਠੇ ਬਣਦੇ ਹੋਣੇ ਹੈਨਾ
ਹਾਂ
ਹਾਂ ਮੈਂ ਬਜ਼ਾਰੀ ਮੈਂ ਬਜ਼ਾਰੀ ਖਾਧੇ ਸੀਗੇ ਤੇ ਹਾਂ ਠੀਕ ਸੀਗੇ ਸਵਾਦ ਲੱਗੇ ਸੀਗੇ
ਹਾਂ ਇਹਨਾਂ ਵਿੱਚ ਵੀ ਆਪ ਪਾਓ ਇਮਲੀ ਵਾਲੀ ਚਟਨੀ ਪਾ ਕੇ ਖਾ ਸਕਦੇ ਹਾਂ
ਹਾਂਜੀ -ਹਾਂਜੀ ਸਾਂਬਰ ਵੀ ਪਾ ਕੇ ਖਾ ਸਕਦੇ ਹਾਂ
ਬਹੁਤ ਸਵਾਦ ਲੱਗਦੇ ਹੈ ਸਾਂਬਰ ਬਣਾਈਏ ਫੇਰ ਨਾਲ ਇਡਲੀ ਬਣਾ ਲਈ ਦੀ ਹੈ
ਹਾਂ ਡੋਸਾ ਵੀ ਬਣ ਜਾਂਦਾ ਅੱਜ ਕੱਲ੍ਹ ਤਾਂ ਸਾਰਾ ਕੁੱਛ ਬਣਿਆ ਬਣਾਇਆ ਜਾਂਦਾ ਵ ਬਸ ਬਣਾਉਣਾ ਹੀ ਹੁੰਦਾ ਬੈਟਰ ਘੋਲੀ ਚਲੋ ਬਸ ਬਣ ਗਿਆ
ਹਾਂ ਨਹੀਂ ਮੈਂ ਤੇ ਸੂਜੀ ਚ ਦਹੀਂ ਪਾ ਕੇ ਉਹਨੂੰ ਘੋਲ ਲੈਂਨੀ ਹਾਂ ਫਿਰ ਵੀਚ ਈਨੋ ਪਾਲੀ ਤੇ ਥੋੜ੍ਹੀ ਦੇਰ ਰੱਖਦੇਨਾ
ਹਾਂਜੀ
ਥੋੜੀ ਦੇਰ ਬਾਅਦ ਫੇਰ ਉਹ ਰੱਖਿਆ ਹੋਇਆ ਅਹ ਬਰਤਨ ਆਉਂਦਾ ਨਾ ਜਿਹੜਾ ਜਿਹੜਾ ਇਡਲੀ ਵਾਲਾ ਸਾਂਚੇ ਉਹਦੇ ਵਿੱਚ ਚ ਪਾ ਕੇ ਤੇ ਅ ਮਾਈਕਰੋ ਚ ਹੀ ਬਣਾਉਦੀ ਹ ਮਾਈਕਰੋਸੇਵ ਹੈ ਮੇਰਾ ਤੇ ਇਹਡਲੀਆਂ ਇੱਕ ਟਾਈਮ ਤੇ ਬਣ ਜਾਂਦੀਆਂ ਅੱਠ
ਅੱਛਾ ਜੀ
ਬੜੀ ਵਧੀਆ ਬਣ ਜਾਂਦੀਆ
ਤਾਂ ਬਾਲੇ ਨ ਤੁਹਾਨੂੰ ਸਾਰਾ ਕੁਛ ਆਉਂਦਾ ਹੈ
ਹਾਂਜੀ -ਹਾਂਜੀ ਅਸੀਂ ਕੋਸ਼ਿਸ਼ ਕਰੀ ਦੀਏ ਘਰ ਹੀ ਸਾਰਾ ਕੁਛ ਬਣਾਈ
ਹਾਂਜੀ ਜੰਕ ਫੂਡ ਤੋਂ ਘਰ ਹੀ ਬਣ ਜੇ ਵਧੀਆ ਵਾ ਜੀਭ ਸਵਾਦ ਹੀ ਮੰਗਦੀ ਹੁੰਦੀ ਹੈ ਹੋਰ ਤਾਂ ਕੁਛ ਨੀ ਸਵਾਦ ਜੇ ਘਰੇ ਮਿਲ ਜਾਵੇ ਤਾਂ ਫਿਰ ਬੰਦਾ ਬਾਹਰ ਨਾ ਜਾਵੇ ਹਨਾ
ਹਾਂਜੀ -ਹਾਂਜੀ ਬਿਲਕੁਲ ਜੀ ਚਲੋ ਠੀਕ ਹੈ ਜੀ ਓਕੇ -ਓਕੇ ਜੀ ਸਤਿ ਸ਼੍ਰੀ ਅਕਾਲ
ਓਕੇ ਜੀ